ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ।
ਹਾਂਜੀ ਸਭ ਵਾਹਿਗੁਰੂ ਜੀ ਮੇਰੇ ਨਾਲ ਵਧੀਆ ਹੋਰ ਅੱਜ ਗੱਲ੍ਹ ਗੁਰ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧ
ਹਾਂਜੀ, ਹਾਂਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਪ੍ਰਕਾਸ਼ ਪੁਰਬ ਦੀਆਂ
ਹਾਂਜੀ, ਹਾਂਜੀ ਗਈ ਸੀ ਲੇਟ ਹੋ ਗਈ ਸੀ ਪਰ ਮੈਂ ਘਰ ਦੇ ਕਮਾਂ ਦੀ ਵਜਾ ਨਾਲ ਹਾਂਜੀ ਪਰ ਗਈ ਸੀ ਗੁਰੂ ਪਿਤਾ
ਓ ਸਾਡੇ ਨਾਲ ਵਾਲੀ ਆਂਟੀ ਸੀ ਨਾ ਉਹ ਗਏ ਸੀਗੇ ਸਗੋਂ ਮਿੱਸੀਆਂ ਰੋਟੀ ਲੱਸੀ ਲੰਗਰ ਸੀਗਾ ਇਸਦਾ ਪਰ ਅਸੀਂ ਜਾ ਈ ਨਹੀਂ ਸਕੇ ਹਖੁ ਨੀ ਹੋਇਆ ਹੋਣਾ ਸਾਨੂੰ ਤਾਂ ਹੀ ਨਹੀਂ ਜਾ ਸਕੇ
ਤੁਸੀਂ, ਤੁਸੀਂ ਵੀ ਕ ਤੁਸੀਂ ਕੋਈ ਨ ਚਾਪ ਪਾਏ ਘਰ ਦੇ ਕੰਮ ਕਾੱਜ ਦੇ ਚੱਕਰ ਦੇ ਘਰ ਦੇ
ਹਾਂਜੀ ਘਰ ਦੇ ਕੰਮ ਕਾਜ, ਹਾਂਜੀ ਹਾਂਜੀ ਇਸੀ ਕਰਕੇ। ਨਾਲ ਵਾਲੀ ਆਂਟੀ ਬਾਅਦ, ਚ ਆਏ ਹੋਣੇ ਨਾ, ਫਿਰ ਉਹਨਾਂ ਨੇ ਕਿਹਾ ਕਿ ਅਸੀਂ। ਕੇ ਜਾਣਾ ਸੀ।ਤੁਸੀਂ ਗੁਰਦੁਆਰੇ ਮੈਂ ਕਿਹਾ ਬਸ। ਹੁਕਮ ਹੀ ਨਹੀਂ ਹੋਇਆ ਹੋਣਾ। ਜਦ ਤੱਕ ਹੁਕਮ ਨਈ ਹੋਏਗਾ, ਤਾਂ ਕਿੱਧਰ ਜਾ ਕਿਸ ਤਰ੍ਹਾਂ ਜਾ
ਹਾਂਜੀ, ਹਾਂਜੀ ਲੇਕਿਨ ਇਹੀਓ ਹੈ।ਕਿ ਅਸਲ ਅਸੀਂ ਲੋਕ ਸਮਝਾ ਤੇ ਲੈਦੇ ਹਾਂ, ਆਪਣੇ ਆਪ ਨੂੰ ਇਹ ਲੇਕਿਨ ਕਰਦੇ 'ਤੇ ਗਲਤ ਹੈ, ਜਾਂ ਸਾਨੂੰ ਆਪਣੀ ਲੋੜ ਪੈਂਦੀ ਏ। ਤਦ ਅਸੀਂ ਜ਼ਰੂਰ ਜਿਵੇਂ ਮਰਜੀ ਜਾਈਏ, ਜਿਵੇਂ ਮਰਜ਼ੀ ਜਾਈਏ, ਜੋ ਹੋ ਜਾਏ। ਹਾਂ, ਤਾਂ ਦੇਖੋ ਫੇਰ ਅਸੀਂ ਕਿਵੇਂ ਟਾਈਮ ਨਿਕਾਲਣਾ। ਲੇ ਆਜਾ ਜਿਨ ਟਾਈਮ ਵੀ ਕੱਢ ਲਾਗੇ, ਚਾਹੇ ਮੌਸਮ ਵੀ ਜਿਹਾ ਹੋਏ ਐਵੇਂ ਬਣ। ਨਹੀਂ, ਮੈਂ ਵੀ ਕਰਨੀ ਆਂ।ਕਿ ਗਰਮੀ ਹੈ, ਗਰਮੀ ਹੈ ਹਾਂ।
ਹਾਂ ਹੁਣ ਉਹੀ ਬੰਦਾ ਈ ਗਰਮੀਆਂ ਚੱਲ ਛੋੜੋ ਪਰੇ, ਹੁਣ ਜ਼ਰੂਰਤ ਨਈ ਹੈ, ਨਾ ਬਸ ਅੱਜ ਕੱਲ੍ਹ ਰੱਬ ਨੂੰ ਵੀ ਲੋੜ ਮੁਤਾਬਿਕ ਹੀ, ਬੰਦਾ ਜਦ ਯਾਦ ਕਰਦਾ ਜਦ ਲੋੜ ਹੁੰਦੀ ਹੈ, ਨਾ ਤਾਂ ਹੀ ਯਾਦ ਕਰਦਾ। ਤਾਂ ਹੀ ਜਾਂਦਾ।ਗੁਰਦੁਆਰੇ ਜਿੰਨੀ ਹੈ, ਤਾਂ ਸੁੱਖ ਵਿੱਚ ਤਾਂ ਬੰਦਾ ਯਾਦ ਹੀ ਨਹੀਂ ਕਰਦਾ।
ਗੱਲ ਹੈ, ਉਹੀ ਹੈ, ਨਾ ਅਸੀਂ ਅਸੇ ਹੋ ਗਏ ਹਾਂ। ਇੱਹੀ ਤੇ ਫੇਰ ਕਰਨਾ ਤਾਂ ਨੀ ਚਾਹੀਦਾ ਨਾ, ਸਾਨੂੰ ਐਵੇਂ ਪਰ ਇਹੀ ਹੋਇਆ। ਉਹਦੀ ਨੀਚ ਕਰਮ ਮੇਰੇ ਵੀ ਬਣੇ ਹੋਏ ਨੇ, ਹਾਂ ਜੀ ਬਾਕੀ ਪ੍ਰਸ਼ਾਦ ਵੀ, ਕਿੰਨਾ ਸਵਾਦ ਜਦਕਿ ਗੁਰੂ ਪਿਤਾ ਦੇ ਘਰ ਦੇ ਚੜਦਾ ਪ੍ਰਸ਼ਾਦ ਵੀ ਜੋ ਹੁੰਦਾ ਹੈ। ਉਹਦਾ ਵੱਖਰਾ ਹੀ ਸਵਾਦ ਹੁੰਦਾ।
ਹਾਂਜੀ, ਹਾਂਜੀ ਗੁਰੂ ਘਰ ਦਾ ਪ੍ਰਸ਼ਾਦ ਹੋਵੇ। ਚਾਹੇ ਲੰਗਰ ਹੋਏ ਕਿੰਨਾ ਸੁਆਦ ਹੁੰਦਾ। ਘਰ ਵਿੱਚ ਨਹੀਂ ਹੁੰਦਾ, ਇਨ੍ਹਾਂ ਸੁਆਦ ਦੇ ਉਧਰ ਕਿੰਨਾ ਸੁਆਦ ਲੱਗਦਾ।
ਕਿੰਨਾ ਲੰਗਰ ਸਵਾਦ ਲੱਗਦਾ, ਓਈ ਮੈਂ ਓਈ ਕੱਚੀ ਲੱਸੀ ਦਾ ਲੰਗਰ ਹੋਇਆ ਸੀ।
ਹਾਂਜੀ -ਹਾਂਜੀ ਨਹੀਂ, ਤਾਂ ਸਾਡੇ ਘਰ ਵੇਲੇ ਵੀ ਨਾ ਬੰਨੇ ਘਰ ਦੇ ਮਾਂ ਸ਼ੋਲਿਆ ਦੀ ਦਾਲ ਨਹੀਂ ਖਾਂਦੇ।ਪਰ ਜਬ ਗੁਰਦੁਆਰੇ ਬਣੀ ਹੁੰਦੀ ਹੈ, ਨਾ ਉਹ ਤੇ ਜ਼ਰੂਰ ਖਾਂਦੇ।ਉਹ ਤਾਂ ਬੜੀ ਸਵਾਦ ਹੁੰਦੀਆਂ ਨੇ ਘਰ ਤਾਂ ਖਾਂਦੇ ਨੀ, ਤਾਂ ਗੁਰਦੁਆਰੇ ਜ਼ਰੂਰ ਖਾ ਲੈਂਦੇ ਹੋ।ਕਹਿੰਦੇ ਵੀ ਗੁਰਦੁਆਰੇ ਸਵਾਦ ਹੁੰਦੀ ਹੈ, ਨਾ
ਹਾਂਜੀ, ਉਹੀ ਨਾ ਗੁਰਦੁਆਰੇ ਦਾ ਵੱਖਰਾ ਹੀ ਸਵਾਦ ਆਉਂਦਾ। ਅਹ ਘਰ ਦੇ ਹੁੰਦੇ ਉਹ ਮਾਂ ਛੋਲੇ- ਦਾਲ ਹਮੇਸ਼ਾ ਲੰਗਰ ਤੇ ਬਣਦੀ ਹੈ।ਘਰ ਅਸੀਂ ਜੇ ਜਿਵੇਂ ਮਰਜੀ ਬਣਾ ਲਈਏ, ਜਿੰਨਾ ਮਰਜ਼ੀ ਘਿਓ। ਪਾਈਏ ਬਟਰ, ਪਾਈਏ ਮਲਾਈਆਂ, ਪਾਈਏ ਪਰ ਨਹੀਂ। ਉਹ ਵਾਲਾ ਸਵਾਦ ਨੀ ਆਏਗਾ।ਸਾਨੂੰ ਹਾਂਜੀ, ਔਰ ਸਾਰੀ ਸੰਗਤ ਵਾਸਤੇ ਜਦਕਿ, ਕਿੰਨੀ ਸੰਗਤ ਵਸਤੇ ਬੰਦਾ ਏ ਕਿੰਨਾ, ਇਕੱਠਾ ਲੰਗਰ ਬੰਦਾ ਗੁਰੂ ਪਿ ਦਾ ਆਸ਼ੀਸ਼ ਹੁੰਦੀ ਹੈ।ਲੰਗਰ ਦਾ ਤੇ ਵੱਖਰਾ ਹੀ ਸਵਾਦ ਹੁੰਦਾ ਹੈ।।ਕਿੱਥੇ -ਕਿੱਥੇ ਤੱਕ ਲੰਗਰ ਜਾਂਦਾ। ਦਿਨ -ਰਾਤ ਚੌਵੀ ਘੰਟੇ ਲੰਗਰ ਚੱਲਦੇ ਨੇ।
ਹਾਂਜੀ, ਹਾਂਜੀ ਸਫਾਈਆਂ ਵੀ ਦੇਖੋ ਚੱਲਦੀਆਂ ਰਹਿੰਦੀਆਂ। ਸਾਡੇ ਵਰਗੇ ਘਰ ਦੀਆਂ ਸਫਾਈਆਂ ਕਰਕੇ। ਥੱਕ ਜਾਂਦੇ ਆਂ।ਦੇਖੋ ਤੁਸੀਂ ਗੁਰੂ ਘਰ ਜਾਓ। ਸਫਾਈਆਂ ਚੱਲਦੀਆਂ ਰਹਿੰਦੀਆਂ ਕੋਈ ਗੰਦਗੀ ਵੀ ਨਈ ਰਹਿੰਦੀ। ਹਾਂ, ਸਾਡੇ ਅਸੀਂ ਤਾਂ ਸਫਾਈ ਕਰਕੇ ਵਿਹਲੇ ਆਉਂਦੇ ਆਂ। ਉਸ ਤੋਂ ਬਾਅਦ ਕਰਦੇ ਹੀ ਨਈ ਆ। ਅਗਲੇ ਦਿਨ ਹੀ ਕਰਾਂਗੇ। ਤੇ ਹੁਣ ਕੱਲ ਕਰਾਂਗੇ ਹੁਣ -ਹੁਣ ਗੁਰਦੁਆਰੇ ਜਾਓ। ਦੇਖੋ ਸਾਫ ਸਫਾਇਆਂ ਕਰਦੇ ਰਹਿਣਗੇ। ਗੰਦ -ਗੰਦ ਤਾਂ ਪੈਂਦਾ ਹੀ ਨਈ ਏ ਉੱਥੇ।
ਉੱਥੇ ਤੇ ਬਈਆ ਦਿਨ -ਰਾਤ ਬਸ ਸੇਵਾ ਵਾਸਤੇ ਇੱਕ ਤੋਂ ਬਾਅਦ ਇੱਕ ਰੇਡੀ ਰਹਿੰਦਾ ਹੈ। ਕਿ ਉਹਨੇ ਕੀਤੀ, ਤੇ ਹੁਣ ਮੈਂ- ਕਰਨੀ ਵੀ ਹੈ। ਮੰਨੂੰ ਦੋ ਸੇਵਾ ਮੰਨੂੰ ਦੋ ਹਰ ਕੋਈ ਰੈਡੀ ਰਹਿੰਦਾ ਹੈ।ਹਾਂ
ਕਹਿੰਦੇ ਆ। ਸੇਵਾ ਕਿ ਅਸੀਂ ਕਰੀਏ, ਅਸੀਂ ਕਰੀਏ।
ਹਾਂਜੀ ਉਹੀ ਕਹਿ ਰਹੀ ਹੈ।ਸੇਵਾ ਦਾ ਵੀ ਹਰ ਕੋਈ ਚਾਹੁੰਦਾ। ਕਿ ਸੇਵਾ ਵੀ ਅਸੀਂ ਕਰੀਏ, ਉੱਥੇ ਤੋਂ ਕੋਈ ਸੱਚੇ ਪਾਤਸ਼ਾਹ ਐਸੀ ਆਸ਼ੀਸ਼ ਹੁੰਦੀ ਹੈ।ਇੱਕ ਉਹ ਕਾਰ ਤੇ ਭਾਵੇਂ, ਲੋਕ ਨਖਰੇ ਸਾਰੇ ਕਰਦੇ ਨੇ, ਪਰ ਉੱਥੇ ਤੇ ਸਭ ਇੱਕ ਤੂੰ ਇੱਕ ਕਰਦੇ ਨੇ। ਜਿੰਨਾ ਹੋ ਸਕ
ਘਰ ਤਾਂ ਨਖਰੇ ਕਰਦੇ ਇੱਕ ਵਾਰ ਕਰਕੇ ਦੁਬਾਰਾ ਤੱਕ ਦੇੇਖੋ ਕੋਈ ਕਰਦਾ ਹੀ ਨਹੀਂ ਹੈ ਉੱਧਰ ਤਾਂ ਦੇਖੋ ਬਾਰ ਬਾਰ ਆੁੰਂਦੀ ਹੈ ਸਫ਼ਾਈ ਵੀ ਹੁੰਦੀ ਜਥੇ ਮਨ ਵੀ ਕਰਦਾ ਉੱਧਰ
ਹਾਂ
ਹਨਾ ਉੱਥੇ ਜਿਹੜਾ ਚਾਰੋ ਪਾਸੇ ਗੁਰਬਾਣੀ ਚੱਲਦੀ ਹੋਵੇ ਦੇਖੋ ਕੰਮ ਕਰਨ ਦਾ ਮਨ ਕਰਦਾ ਹੈ ਪਾਠ ਕਰਨ ਦਾ ਵੀ ਉੱਥੇ ਹੀ ਮਨ ਕਰਦਾ ਹੈ ਘਰ ਬੈਠਾਂਗੇ ਦੇਖੋ ਖ ਸੋ ਦਿਮਾਗ ਵੀ ਖਿਆਲ ਆਉਣਗੇ ਇੱਧਰ ਦਾ ਇਹ ਕੰਮ ਨੀ ਕੀਤਾ ਹੋਣਗੇ ਤਾਂ ਗੁਰਦੁਆਰੇ ਜਾ ਕੇ ਪਾਠ ਕਰੋ ਨਾ ਕੋਈ ਟੈਸ਼ਨ ਹੀ ਨਹੀਂ ਆਉਂਦੀ ਹੈ ਬੰਦਾ ਸਾਰੇ ਉਹਨਾਂ ਦੇ ਟੈਸ਼ਨਾਂ ਤੋਂ ਦੂਰ ਹੋ ਕੇ ਮਤਲਬ ਰੱਬ ਨਾਲ ਲੀਪ ਜੁੜ ਜਾਂਦੀ ਹੈ ਪੂਰੀ
ਹਾਂਜੀ- ਹਾਂਜੀ ਉਹੀਏ ਨਾ ਗੁਰੂ ਪਿਤਾ ਦੀ ਆਸ਼ੀਸ਼ ਰਹਿੰਦੀ ਹੈ ਸੱਚੇ ਪਾਤਸ਼ਾਹ ਦੀ ਕਰਨ ਵਾਲੇ ਘਰ ਵੀ ਕਰ ਲੈਂਦੇ ਨੇ ਕਰਨ ਵਾਲੇ ਹਾਂਜੀ ਬੱਚਿਆਂ ਦੇ ਸਕੂਲ ਐ ਹੁਣੇ ਹਾਂਜੀ ਕਰਨਵਾਲੇ ਤੇ ਮੈਂ ਕਿਹਾ ਘਰ ਵੀ ਕਰ ਲੈਂਦੇ ਨੇ ਪਰ ਸਾਡੇ ਜਿ ਇਹ ਨੇ ਕਿ ਘਰ ਵੀ ਨਹੀਂ ਗੁਰਦੁਆਰੇ ਵੀ ਨੀ ਜਾਂਦੇ ਆ ਘਰ ਵੀ ਨੀ ਕਰਦੇ ਆ ਐਸੇ ਨੀਚ ਆ
ਜਾਂਦੇ ਤਾਂ ਦੇਖੋ ਹਰ ਕੋਈ ਬੰਦਾ ਕਿ ਅਸੀਂ ਕਰੀਏ ਕਈ ਵਾਰ ਨਹੀਂ ਲੱਗਦਾ ਟਾਈਮ ਨਾ ਸਮਾਂ ਨਹੀਂ ਲੱਗਦਾ ਕਈ ਵਾਰ ਤਾਂਦ ਦੇਖੋ ਹਰ ਕੋਈ ਅਸੀਂ ਵੀ ਰੱਬ ਨਾਲ ਜੁੜੀਏ ਗੁਰੂ ਵਾਲੇ ਬਣੀਏ ਤੇ ਬੱਚੇ ਛੋਟੇ ਨਹੀਂ ਕਰ ਸਕਦੇ ਨਾ ਜੇ ਬੱਚੇ ਛੋਟੇ ਹੋਣ ਤਾਂ ਫਿਰ ਕਿਵੇਂ ਪਾਠ ਹੋ ਜਾਵੇ ਚਲੋ ਕੋਈ ਟਾਈਮ ਆਏਗਾ ਤਾਂ-ਤਾਂ ਵੀ ਜੁੜਾਂਗੇ ਰੱਬ ਦੀ ਮੇਅਰ ਹੋਏਗੀ ਸਾਡੇ ਤੇ ਵੀ ਅਸੀਂ ਵੀ ਰੱਬ ਨਾਲ ਜੁੜਾਂਗੇ।
ਤੁਸੀਂ ਤੇ ਫਿਰ ਵੀ ਥੋੜਾ ਬਹੁਤ ਜਾਂਦੇ ਤੇ ਹੋਗੇ ਨਾ ਮੈਂ ਤੇ ਬਿਲਕੁਲ ਹੀ ਨੀ।
ਹਾਂਜੀ -ਹਾਂਜੀ ਅਸੀਂ ਨ ਅਸੀਂ ਦੇਖੋ ਜਾਂਦੇ ਤਾਂ ਰਹਿੰਦੇ ਹਾਂ ਝੂਠ ਕਿਉਂ ਬੋਲੀਏ ਗੁਰਦੁਆਰੇ ਤਾਂ ਦੇ ਜਾਂਦੇ ਰਹਿੰਦੇ ਆ।
ਹਮ ਮੈਂ ਤੇ ਐਸੀ ਹਾ ਜੀ ਮੈਨੂੰ ਤੇ ਹਾਂਜੀ ਉਹ ਮੈਨੂੰ ਮੈ ਗਰਮੀਆਂ ਕਰਕੇ ਇਨਾ ਕਿ ਗਰਮੀ ਦਾ ਮਤਲਬ ਮੈਨੂੰ ਬਰਦਾਸ਼ਤ ਅ ਬਾਹਰ ਹੋ ਗਈ ਹੈ ਕਿ ਮਤਲਬ ਜਾਨੀ ਜਿਵੇਂ ਬਾਹਰ ਨਿਕਲੋ ਗਰਮੀ ਯਕਨ ਪੰਨ ਦੀ ਲਗ ਲੱਗਣ ਲੱਗਦੀ ਹੈ ਥੋੜਾ ਆ ਬਲ ਬਣਿਆ ਵੀ ਹੋਏ ਤੇ ਉਹ ਵੀ ਟੁੱਟ ਜਾਂਦਾ ਹੈ ਬਣੀ
ਹਾਂਜੀ ਨਹੀਂ ਬਣ ਪਾਦਾ ਹੁਣ ਜੇ ਕੋਈ ਗੂਰ ਚੀਆ ਸੀਗਾ ਗੁਰਦੁਆਰਿਆਂ ਵਿੱਚ ਜੇ ਗੁਰੂ ਅਰਜਨ ਦੇਵ ਜੀ ਦਾ ਤਾਂ ਲੋਕੀ ਜਾਂਦੇ ਹੀ ਸੀ ਤੇ ਦੁਪਿਹਰ ਹੀ ਹੁੰਦਾ ਸੀਗਾ
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਤਦ ਵੀ ਦੇਖ ਲਓ ਸਾਰੀ ਹਾਂ ਬਜ਼ੁਰਗ-ਬਜ਼ੁਰਗ ਔਰ
ਬਜ਼ੁਰਗ ਔਰਤਾਂ ਜਾਂਦੀਆਂ ਸੀ ਮ ਜਵਾਨ ਜਵਾਨਾਂ ਨੂੰ ਗਰਮੀ ਲੱਗਦੀ ਸੀਗੀ। ਬਜ਼ੁਰਗ ਔਰਤਾਂ ਸਭ ਤੋਂ ਜ਼ਿਆਦਾ ਜਾਂਦੀਆਂ ਏ
ਜਦ ਕਿ ਉਹਨਾਂ ਦੀ ਬੋਡੀ ਤੇ ਬਲਕਿ ਉਹ ਹੋਰ ਥੋੜ੍ਹੀ ਸੋਫਟ ਹੋ ਜਾਂਦੀ ਐ
ਹਾਂ ਬਜ਼ੁਰਗਾਂ-ਬਜ਼ੁਰਗਾਂ ਦੇਖੋ ਜਿਹੜਾ ਸਰੀਰ ਹੈ ਉਹ ਬੱਚਿਆਂ ਵਰਗਾ ਹੀ ਹੋ ਜਾਂਦਾ ਇੱਕਦਮ ਜਿਸ ਤਰਾਂ ਬੱਚੇ ਦੀ
ਹਾਂ ਬੱਚੇ ਦੀ ਜਿਵੇਂ ਹਾਂ ਜਿਵੇ ਬੱਚਿਆਂ ਦਾ ਬਚਪਨ ਤੇ ਹੁੰਦਾ ਸਰੀਰ ਉਹ ਕੋਮਲ ਜੀ ਬੋਡੀ ਉਹਨਾਂ ਦੀ ਵੀ ਹੋ ਜਾਂਦੀ ਹੈ ਪਰ ਉਹ ਫਿਰ ਵੀ ਜਾਂਣ ਦੀਆਂ ਸਾਰੀਆਂ ਆਂਟ ਆਂਟੀਆਂ ਗੁਰਦੁਆਰੇ ਲੋਕ ਜਾਂਦੀਆਂ ਆਦੀਆਂ ਜਾਂਦੀਆਂ ਪਰ ਅਸੀਂ ਫਿਰ ਸੁਖਮਨੀ ਸਭ ਦਾ ਪਾਠ ਇੱਕ ਘੰਟਾ ਹੋਣਾ ਫੇਰ ਕੀਰਤਨ ਕਰਦੇ ਨੇ ਫੇਰ ਨਾਮ ਜਪ ਨੇ ਮਤਲਬ ਇੰਨੀ ਦੇਰ ਤੱਕ ਪੂਰਾ ਹੁੰਦਾ ਹੈ ਹਾਂ ਦੋ ਢਾਈ ਘੰਟੇ ਪੂਰੇ ਲੱਗਦੇ ਨੇ ਪੂਰਾ ਚਾਲੀ ਦਿਨ ਤੱਕ ਤੇ ਗੁਰਦਆਰਿਆਂ ਤੇ ਹੁੰਦਾ ਹੀ ਹੈ ਕਿਧਰੇ ਇਕੱਤੀ ਦਿਨ ਤਾਂ ਚਾਲੀ-ਚਾਲੀ ਦਿਨ ਹੁੰਦਾ ਰ ਸਭ ਬਰਾਬਰ ਆਂਟੀਆਂ ਆਦੀਆਂ ਨੇ
ਹਾਂਜੀ ਸਭ ਜਾਂਦੀ ਹੈ ਕੋਈ ਗਰਮੀ ਨੀ ਜਿਹਨ੍ਹਾਂ ਨੇ ਜਾਣਾ ਨਾ ਤਾਂ ਕੋਈ ਗਰਮੀ ਦੇਖੇਗਾ ਨਾ ਕੋਈ ਸਰਦੀ ਦੇਖੇਗਾ। ਜਿਹਨ੍ਹਾਂਨਾਂ ਨੇ ਜਾਣਾ ਤਾਂ ਜਾਣਾ ਹੀ ਜਿਹਨਾ ਦਾ ਹੁਕਮ ਆਇਆ ਹੋਇਆ ਨਾ ਰੱਬ ਨੇ ਜਿਨਾਂ ਨੇ ਆਉ ਉਹਨਾਂ ਦੀ ਮੇਲ ਹੋਈ ਹੋਈ ਆ ਉਹ ਤਾਂ ਜਾਣਗੇ ਜਿਹਨਾਂ ਦੇ ਨ ਹੋ ਆਇ ਆ ਉਹ ਕਹਿਣਗੇ ਕੱਲ ਚਲੇ ਜਾਵਾਂਗੇ ਚਲੋ ਅੱਜ ਚਲੋ ਕੱਲ ਜਾਵਾਂਗੇ ਹੈ ਨਾ ਉਹਨਾਂ ਨੇ ਅੱਗੇ ਹੀ ਵਧਾ ਵਧਾਂਦੇ ਰਹਿਣਾ ਕਿ ਅਸੀਂ ਅੱਥੇ ਜਾਵਾ
ਹਾਜੀ ਹੋਰ, ਹੋਰ ਤੁਸੀਂ ਕੀ ਬਣਾਇਆ ਬਣਾ ਤੇ ਲੰਗਰ ਤੇ ਖੈਰ ਚ ਮਸਲਮ ਦੀ ਫੇਰ ਲੰਗਰ ਛ
ਨਹੀਂ-ਨਹੀਂ ਲੰਗਰ ਤਾਂ ਮਤਲਬ ਸਵੇਰੇ ਹੀ ਹੋ ਜਾਂਦੈ ਨਾ ਸਾਡੇ ਇਧਰ ਨਾ ਜਲਦੀ ਸਵੇਰੇ ਹੀ ਹੋ ਜਾਂਦਾ। ਨੌ ਕੁ ਵਜੇ ਤੱਕ ਵਿਹਲੇ ਹੋ ਜਾਂਗੇ, ਹਾਂਜੀ-ਹਾਂਜੀ
ਹੁਣ ਏ ਉਹੀ ਦੁਪਹਿਰੀ ਫਿਰ ਬਣਾਓਗੇ ਕੁਛ।
ਆਹੋ ਹੁਣ ਸਪੈ ਦੁਪਹਿਰੀ ਬਣਾਵਾਂ, ਬਣਾਈਏ ਵੀ ਕੀ ਹੈ ਦੇਖੋ। ਘੀਆ ਤੋਰੀ ਅੱਜਕੱਲ ਬੱਚੇ ਖਾਂਦੇ ਹੀ ਨੀ ਐ ।
ਮਤਲਬ ਬਣਾ ਲਓ ਘੀਆ, ਤੋਰੀ, ਟੀਂਡੇ, ਕੱਦੂ ਕੁਛ ਨੀ ਖਾਂਦੇ, ਕੁਛ ਨੀ ਬਸ ਉਹਨਾਂ ਨੂੰ ਰਾਜਮਾ ਵੀ ਦੇ ਦੋ, ਰਾਜਮਾਂ ਚਾਵਲ ਦੇ ਦੋ, ਛੋਟੇ ਚਾਵਲ।
ਹਾਂ, ਬਸ ਛੋਲੇ ਚਾਵਲ ਦੇ ਦੋ, ਰਾਜਮਾ ਚਾਵਲ ਦੇ ਦੋ। ਯਾ ਫਿਰ ਬਾਹਰ ਦੇ ਸਾਰੀ ਚੀਜ਼ਾਂ ਦੇ ਦੋ। ਮੋਮੋਸ ਖਾ ਲਾਂਗੇ, ਚੌਮਿਨ ਖਾ ਲਾਂਗੇ ਇਹ, ਇਹਨਾਂ ਚੀਜ਼ਾਂ ਵਾਸਤੇ ਰਾਜੀ ਨੇ।
ਖਰੇ ਮਾਰਦੇ, ਉਹ ਵੀ ਨੀ ਖਾਂਦੇ, ਹਰੀ ਸਬਜ਼ੀਆਂ ਤਾਂ ਉਹ ਵੀ ਨੀ ਖਾਂਦੇ।
ਹਾਂ, ਨਹੀਂ ਅੱਛਾ, ਇਹਦੇ ਪਾਪਾ ਦੇ ਵੀ ਆ ਚਲੋ ਵਾਹਿੁਗੁਰੂ ਦੀ ਮੇਹਰ ਨਾਲ ਇਦੇ ਪਾਪਾ ਤੇ ਨੀ ਨਖਰੇ ਕਰਦੇ। ਇਨਾ ਆਏਗੀ, ਬੱਚੇ ਉਨ੍ਹਾਂ ਦੇ ਬੜੇ, ਮੇਰੀ ਛੋਟੀ ਬੇਟੀ
ਨਹੀਂ-ਨਹੀਂ ਸਾਡੇ ਤਾਂ ਪਾਪਾ ਜਿਆਦਾ ਨਖਰੇ ਕਰਦੇ ਬੱਚਿਆਂ ਨੂੰ ਤੇ ਮੈਂ ਡਾਂਟ ਕੇ ਖੁਆ ਵੀ ਦਿੰਦੀ ਆਂ ਨਹੀਂ ਖਾਓ, ਖਾਣੀ ਚਾਹੀਦੀ ਹੈ ਫੇਰ ਵੀ ਬੱਚੇ ਚਲੋ ਥੋੜੀ ਥੋੜੇ ਲਗਾ-ਲਗਾ ਕੇ ਖਾ ਖਾ ਲੈਣਗੇ, ਪਰ-ਪਰ ਤਾਂ ਖਾਂਦੇ ਹੀ ਨਹੀਂ ਆ ਬਿਲਕੁਲ ਵੀ।
ਹਾਂਜੀ, ਸਾਡੇ ਪਾਪਾ ਨੀ ਖਾਂਦੇ ਨਾ ਤਾਂ ਬੱਚਿਆਂ ਉੱਤੇ ਅਸਰ ਪੈ ਗਿਆ ਨਾ ਹਾ-ਹਾ-ਹਾ
ਹਾਂ, ਇਹ ਪਾਪਾ, ਮੈਂ ਕਹਿੰਦੀ ਆ ਇਹ ਅਸਰ ਪਾਪਾ ਦਾ ਹੀ ਪਾਪਾ ਦਾ ਹੀ ਏ ਅਸਰ ਜੇ ਪਾਪਾ ਨੀ ਖਾਂਦੀ ਤਾਂ ਇਹ ਵੀ ਨੀ ਖਾਂਦੇ ਤਾਈਂ ਦੇਖੋ ਪੈਂਦਾ ਹੀ ਹੈ ਬੱਚਿਆਂ ਦੇ ਅਸਰ ਮਾ ਮਾ ਪੀਓ ਦਾ ਪੈਂਦਾ ਹੀ ਐ
ਹਾਂ ਸ਼ਕਲਾਂ ਵੀ ਮਿਲਦੀਆਂ ਨੇ ਮਾਂ ਪਿਓ ਨਾਲ। ਤੇ ਅਸਰ ਵੀ ਸਾਰੀ, ਹੈ ਆਦਤਾਂ ਵੀ ਉਹ ਵਧੀਆ ਪੈ ਜਾਂਦੀਆਂ ਨੇ। ਹਾਂ ਹਾਂਜੀ, ਸਹੀ ਗੱਲ ਐ।
ਚਲੋ ਫਿਰ ਜੇ ਨੀ ਖਾਂਦੇ, ਸਾਨੂੰ ਕੁੱਝ ਬਣਾਉਣਾ ਪੈਂਦੈ। ਉਹਨਾਂ ਵਾਸਤੇ ਕਹਿੰਦੇ ਪਰੌਂਠੀ ਬਣਾ ਦੋ ਮੰਮੀ, ਇਹ ਸਬਜ਼ੀ ਨੀ ਖਾਣੀ ਪਰੌਂਠੀ ਬਣਾ ਦੋ। ਦਹੀਂ ਨਾਲ ਖਾ ਲੈਂਦੇ ਐ। ਬਲਕੀ ਮੈ ਸ ਉਹਨੂੰ ਬੱਚਾ। ਹਾਂਜੀ ਸਗੋਂ ਮੈਂ ਬੱਚਿਆਂ ਨੂੰ ਕਹਿੰਦੀ ਸੀ, ਮਲਾਈ ਨਾਲ ਖਾਲੋ ਪਰੋਂਠੇ, ਨਾ ਜੀ ਸਾਡੇ ਤਾਂ ਬੱਚੇ ਮਲਾਈ ਨੂੰ ਮੂੰਹ ਨੀ ਲਾਉਂਦੇ।
ਖੂਹ ਮੈਂ ਵੀ ਕਈ ਹੋਈ ਕਦਾ ਨਾ ਦਹੀਂ ਮਲਾਈ
ਮਤਲ ਅਸੀਂ ਤਾਂ ਫਿਰ ਵੀ ਮਲਾਈ ਨਾਲ ਪਰੌਂਠੇ ਖਾਂਦੇ ਹਾਂ। ਸਾਡੇ ਬੱਚੇ ਜਿਹੜੇ ਨਾ ਦੁੱਧ ਪੀਂਦੇ ਹੋਣਗੇ, ਨਾ ਮਲਾਈ ਮੂੰਹ ਚ ਚਲੀ ਜਾਏਗੀ ਉਂਗਲਾ ਪਾ ਪਾ ਕੇ ਨਾ ਉਲਟੀ ਕੱਟਣ ਕੇ
ਸਹੀ ਗੱਲ ਹੈ, ਹਾਂ, ਹਾਂ ਇੱਥੇ ਵੀ ਏਹੀ ਹੁੰਦਾ, ਇੱਥੇ ਵੀ ਏਹੀ ਹੁੰਦਾ! ! ਐਵੇਂ ਹੀ ਕਰਦੇ ਨੇ ਬੱਚੇ, ਪਤਾ ਨੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਹੋਰ ਕੀ ਗਿਆ? ਐਵੇਂ ਹੀ ਕਰਦੇ ਨੇ ਇਥੇ ਵੀ ਐਵੇਂ ਅਉਰ ਇਥੇ ਉਹ ਸਪੇਸ਼ਲ ਬਲੇ, ਹਾਂ। ਹਾਂ ਹਾਂ, ਓਹੀ ਏ ਨਾ ਪਹਿਲੇ ਸਾਡੇ ਅਸੀ ਲੋਕ ਚਾਹ ਪੀਂਦੇ ਨੇ, ਕੌਫੀਆਂ ਪੀ ਲਾਂਗੇ। ਚਾਹ ਪੀ ਲਾਂਗੇ ਯਾਂ ਕੋਲਡ੍ਰਿੰਕਾਂ ਦੇ ਦੋ, ਕੋਲਡ੍ਰਿੰਕਾਂ ਪੀਣੀਆਂ ਨੇ। ਹਾ- ਹਾਂ, ਹਾਂ-ਹਾਂ, ਕੋਲਡ੍ਰਿੰਕ ਲਯਾਦੋ। ਕੋਲਡਰਿੰਕ ਪੀ ਲਾਂਗੇ, ਕੋਲਡਰਿੰਕ ਦੇ ਉੱਤੇ ਤੇ ਹਰ ਵਕਤ ਮੂੰਹ ਖੁੱਲ੍ਹੇ ਰਹਿਣਗੇ
ਹਾਂਜੀ-ਹਾਂਜੀ
ਹਾਂ ਉਹੀ ਇੱਥੇ ਐਈ ਹੈ ਦੂਜਾ, ਪਹਿਲਾਂ ਅਸੀ ਹੁੰਦੇ ਸੀ, ਲੱੱਸੀਆਂ ਪੀਂਦੇ ਸੀ, ਲੱਸੀ ਮਲਾਈ ਮਾਰ ਕੇ ਮਲਾਈ ਲੈ ਦੇ ਸੀ ਸਪੇਸ਼ਲ ਲੋਕੀ, ਔਰ ਅੱਜ ਕੱਲ ਦੇ ਹਾਂਜੀ, ਸਹੀ ਗੱਲ ਹਾਂਜੀ। ਬਿਲਕੁਲ ਹਾਂਜੀ ਹਾਂਜੀ ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਕੇ।
ਹਾਂਜੀ ਹਾਂਜੀ। ਚਲੋ ਅੱਛਾ ਜੀ
ਹਾਂਜੀ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 ਗੰਦੀ ਗਦੀ ਬਦੂਬੂ ਮਾਰ